ਹੈਲੋ
ਹਾਂਜੀ, ਸਸੀ ਕਾਲ ਜੀ।
ਸਸੀ ਕਾਲ, ਕੀ ਹਾਲ ਏ?
ਹਾਂਜੀ, ਵਦੀਆ-ਵਦੀਆ ਤੁਸੀ ਸੁਨਾਓ।
ਬਾਸ ਮੈਂ ਵੀ ਵਦੀਆ।
ਹੋਰ ਘਾਰ ਸਾਬ ਠੀਕ-ਠਾਕ ਬੱਚੇ ਠੀਕ ਏ?
ਹਾਂਜੀ-ਹਾਂਜੀ, ਸਬ ਠੀਕ ਐ ਤੁਸੀ
ਹਾਂਜੀ, ਵਦੀਆ-ਵਦੀਆ ਤੁਸੀਂ ਸਨਾਓ? ਹੈਲੋ- ਹਾਂਜੀ ਬੋਲੋ। ਹਾਂਜੀ, ਬਾਸ ਵੇਲੇ ਬੈਠੇ ਦੇ ਸੀ।
ਅੱਛਾ-ਅੱਛਾ ਠੀਕ ਆ, ਹੋ ਗੇਆ ਕੰਮ ਕਾਰ ਸਾਰਾ?
ਹਾਂਨ ਹਾਂਜੀ-ਹਾਂਜੀ, ਹੋ ਗੇਆ ਬਸ ਖਾਨਾ ਬਨਾਨੈ ਹੁਨ।
ਅੱਛਾ-ਅੱਛਾ ਠੀਕ ਆ, ਹੋਰ?
ਹੋਰ ਸਬ ਵਦੀਆ, ਤੁਸੀ ਸੁਨਾਓ?
ਠੀਕ, ਹੋਰ ਤੁਸੀਂ ਕੀ, ਕੀ ਬਨਾਨਾ ਆੱਜ?
ਮੇਰਾ ਸਾੰਬਰ ਬਨੇਆ ਪੇਆ ਵੇ ਤੇ ਹਾਂਜੀ, ਓਦੇ ਨਾਲ ਈ ਖਾਨਾ ਖਾਨਾ ਐ।
ਅਸੀਂ ਕੋਫਤੇ ਬਣਾਵਾਂਗੇ ਹੋਣ।
ਅੱਛਾ ਜੀ, ਠੀਕ ਐ। ਤੁਹਾਡੇ ਬੱਚੇ ਛੋਟੇ ਐ ਕਿ ਵੱਡੇ ਐ?
ਮੇਰਾ ਇੱਕੋ ਈ ਬੱਚਾ ਓ ਛੋਟਾ ਐ, ਹਾਲੇ ਦਾੱਸ ਮ੍ਹੀਨੇਆਂ ਦਾ।
ਓਕੇ-ਓਕੇ ਠੀਕ ਐ।
ਹਾਂਜੀ, ਹੂੰ, ਬਾਸ। ਓਨੂੰ ਹੁਨੇ ਨਵਾ ਕੇ ਹਟੀ ਆਂ, ਓਨੂੰ ਸਫ਼ਾਈ ਕਰਦੀ ਪਈ ਸੀ ਹੁਨ ਓਨੂੰ ਸਵਾਵਾਂ।
ਠੀਕ।
ਛੇ ਹੁੰਦਾ।
ਓਦੇ ਨਾਲ ਤੇ ਬੜਾ ਓਖਾ ਹੋ ਜਾਂਦੈ ਬੱਚੇ ਦਾ।
ਹਾਂਜੀ-ਹਾਂਜੀ, ਓ ਨਾ ਮੇਰੇ ਮੰਮੀ ਵੀ ਗਿਰ ਗੇ ਸੀਗੇ, ਤੇ ਹੋਨ ਓ ਕਾ ਐਨੂੰ ਵੀ ਜਾਦਾ ਸੰਭਾਲਦੇ ਨੀ, ਕੇਓ ਕੇ ਓ ਹਾੱਥ ਵਗੈਰਾ ਮਾਰ ਦਿੰਦੈ ਫੇਰ ਓ, ਦਿੱਕਤ ਹੋ ਜਾਂਦੀ ਐ। ਤੇ ਓ ਫੇਰ, ਨਾ ਗਰਮੀ ਚ ਕਾੰਮ ਕਰਦੇ ਕਾਰ ਸਕਦੇ ਨੇ ਫੇਰ ਟਾੰਗ ਵਗੈਰਾ ਤੇ ਪਸੀਨਾ ਆਂਦੈ, ਫੇਰ ਓ ਵੀ ਧੇਆਨ ਰੱਖਨਾ ਪੈਂਦਾ, ਤੇ ਸਾਰਾ ਦਿਨ ਫ੍ਰੀ ਨੀ ਹੁੰਦੇ ਅਸੀਂ।
ਓ ਫੇਰ ਫਰਕ ਪੈਂਦੈ ਨਾ, ਇੱਕ ਤੋਂ ਦੂਸਰੇ ਬੰਦੇ ਨਾਲ ਬੜਾ ਫਰਕ ਪੈ ਜਾਂਦਾ ਵੇ।
ਹੈਲੋ
ਹਾਂਜੀ-ਹਾਂਜੀ।
ਹਾਂਜੀ, ਭੈਂਜੀ ਬੋਲੋ। ਵਿੱਚ ਨੈਟਵਰਕ ਇਸ਼ੂ ਹੋ ਜਾਂਦਾ ਨਾ ਥੋੜਾ ਜਿਨਾ, ਓਦੇ ਕਰਕੇ ਵਾਜ ਥੋੜੀ
ਹਾਂਜੀ ਹੋਰ
ਹਾਂਜੀ ਹੋਰ ਸਬ ਵਧੀਆ ਠੀਕ ਤੁਸੀਂ ਸੁਣਾਓ।
ਬਸ ਵਧੀਆ ਤੁਆਨੂੰ ਔਨਲਾਈਨ ਸ਼ੋਪਿੰਗ ਪਸੰਦ ਏ ਕਿ ਔਫਲਾਈਨ।
ਮੈਨੂੰ ਔਫਲਾਈਨ।
ਔਫਲਾਈਨ।
ਹਾਂ
ਅੱਛਾ ਔਨਲਾਈਨ ਕਿਉਂ ਨੀ ਪਸੰਦ?
ਔਨਲਾਈਨ ਤਾਂ ਨੀ ਪਸੰਦ ਕਿਉਂਕਿ ਔਨਲਾਈਨ ਚ ਕਈ ਵਾਰੀ ਅ ਜੇੜੀ ਚੀਜ਼ ਮੰਗਾਓ ਉਹ ਆਂਦੀ ਨੀ ਹੈਗੀ।
ਅੱਛਾ
ਏਸ ਕਰਕੇ ਮੈਨੂੰ ਨੀ ਪਸੰਦ ਮੈਨੂੰ ਸਿਰਫ਼ ਔਫਲਾਈਨ ਈ ਪਸੰਦ ਏ ਕਿ ਖੁੱਦ ਜਾ ਕੇ ਦੇਖ ਕੇ ਚੰਗੀ ਤਰਾਂ ਪਰਖ ਕੇ ਫੇਰ ਲਿਆਈ ਦਾ ਏ।
ਹਾਂਜੀ-ਹਾਂਜੀ ਓ ਤੇ ਔਫਲਾਈਨ ਈ ਪਸੰਦ ਐ ਔਨਲਾਈਨ ਨੀ ਪਸੰਦ। ਕਈ ਵਾਰੀ ਪ੍ਰੋਡਕਟ ਜੇੜੀ ਚੀਜ਼ ਅਸੀਂ ਮੰਗਾਣੇ ਆ ਔਰ ਉਹ ਕੱਪੜਾ ਤਾਂ ਕਬ ਜੇ ਅਸੀਂ ਕੋਈ ਕੱਪੜਾ ਮੰਗਉਂਦੇ ਹਾਂ ਬਿਲਕੁਲ ਚੇਂਜ ਕੱਪੜਾ ਆਦਾ।
ਕੱਪੜਾ ਤੇ ਬਿਲਕੁਲ ਨੀ ਆਦਾ ਕੱਪੜਾ ਤੇ ਨੀ ਆ ਹਾਂ ਹੋਰ ਕੋਈ ਪ੍ਰੋਡਕਟ ਮੰਗਵਾ ਸਕਦੇ ਆ ਉਹ ਚੀਜ਼ ਹੈ ਵੇ। ਕੀ ਉਹ ਚੀਜ਼ ਸਹੀ ਆ ਸਕ ਕੱਪੜੇ ਦੇ ਮੰਨ ਲਓ ਤਾਂ ਬਿਲਕੁਲ ਨਹੀਂ ਅਸੀਂ ਕਰ ਸਕਦੇ ਕਿ ਕੱਪੜਾ ਉਹੀ ਚੀਜ਼ ਆਏਗਾ।
ਕੱਪੜਾ ਤਾਂ ਹਮੇਸ਼ਾ ਚੇਂਜ ਹੀ ਆਂਦਾ।
ਹਾਂਜੀ ਕੱਪੜੇ ਵੱਲੋਂ ਤਾਂ ਬਹੁਤ ਔਖਾ। ਕੱਪੜੇ, ਕੱਪੜੇ ਤੇ ਬੜੀ ਦਿੱਕਤ ਹੋ ਜਾਂਦੀ ਹੈ ਮੈਨੂੰ ਤੇ ਬਿਲੁ ਮੈਨੂੰ ਖੁਦ ਨੀ ਪਸੰਦ ਖੁੱਦ ਜਾ ਕੇ, ਦੇਖ ਕੇ, ਲੈ ਕੇ ਆਣੀ ਚੀਜ਼। ਸਭ ਤੋਂ ਵਧੀਆ ਲੱਗਦੀ ਹੈਗੀ ਔਨਲਾਈਨ ਦਾ ਐ ਹੈ ਕਿ ਉਹ ਔਨਲਾਈਨ ਦਾ ਐ ਹੈ ਵੇ ਕੀ ਔਨਲਾਈਨ ਸ਼ੋਪਿੰਗ ਐ ਏਸ ਕਰਕੇ ਕੀਤੀ ਜਾਵੇ ਕੀ ਸਾਡੇ ਕੋਲ ਟਾਈਮ ਨਹੀ ਹੈ ਜਾਣ ਲਈ ਬਜ਼ਾਰ। ਤੇ ਅਸੀਂ ਓਨਲਾਈਨ ਕਰ ਦਿੱਤਾ ਓਦੇ ਲਈ ਬੈਨੀਫਿਟ ਹੈ ਵੇ ਕੀ ਹਾਂ ਓਨਲਾਈਨ ਚੀਜ਼ ਆ ਰਾਈ ਏ। ਠੀਕ ਐ ਜਾਇਆ ਨੀ ਜਾ ਰਿਆ ਐ ਏਦੇ ਲਈ ਬੈਸਟ ਹੈਗਾ।
ਹਾਂਜੀ-ਹਾਂਜੀ ਓ ਤੇ ਓ ਤੇ ਠੀਕ ਕੇਂਦੇ ਪਏ ਉ।
ਹਾਂ
ਹੁਣ ਅਸੀਂ ਏ ਕੀ- ਜਦੋਂ ਅਸੀਂ ਕੁਛ ਖ਼ਰੀਦ ਦੇ ਆ। ਜੇ ਅਸੀਂ ਰੈਡੀਮੇਡ ਵਗੈਰਾ ਖਰੀਦੇ ਓ ਅਸੀਂ ਟਰਾਈ ਕਰ ਸਕਦੇ ਆਂ ਕਿਉਂ ਤੇ ਸਾਨੂੰ ਪੂਰਾ ਆ ਰਿਆ ਐ ਕਿ ਨਈ ਕਈ ਵਾਰੀ ਲੂਜ ਹੋ ਜਾਂਦਾ ਕਈ ਵਾਰੀ ਕੱਪੜੇ ਦਾ ਪਤਾ ਨੀ ਲੱਗਦਾ।
ਇਹ ਚੀਜ਼ ਤੇ ਹੈ।
ਹਾਂਜੀ।
ਹੋਰ ਤੁਹਾਡਾ ਬੱਚਾ ਸੋ ਗਿਆ ਬੇਟਾ।
ਨਹੀਂ ਬੇਟਾ ਨਹੀਂ ਹਲੇ ਨੀ ਸੁੱਤਾ ਉਹ ਦਾਦੀ ਨਾਲ ਖੇਲਦਾ ਪਿਆ।
ਹਾਂਜੀ ਹੁਣੇ ਸੁਆਵਾਂਗੀ।
ਗਰਮੀ ਵੀ ਬੋਹਤ ਜਾਦਾ ਹੋਈ ਦੀ ਏ ਬੋਹਤ
ਗਰਮੀ ਬਹੁਤ ਜਾਦਾ ਰਾਤ ਨੂੰ ਆਇਆ ਸੀ ਥੋੜਾ ਬਾਰਿਸ਼ ਆਈ ਸੀ ਰਾਤੀ।
ਅੱਛਾ ਤੁਹਾਡੇ ਮੌਸਮ ਹੋਣ ਕਿਸ ਕੈਸਾ?
ਧੁੱਪ ਨਿਕਲੀ ਹੈ ਬਟ ਨਾ ਮਾਤਰ ਹੀ ਧੁੱਪ ਹੈਗੀ ਘੱਟ ਵਾ ਮਤਲਬ।
ਅੱਛਾ-ਅੱਛਾ ਠੀਕ ਹੈ। ਸਾਡੇ ਵੀ ਮਤਲਬ ਧੁੱਪ ਸਾਡੇ ਵੀ ਕੱਚੀ-ਕੱਚੀ ਧੁੱਪ ਹੈ ਪਰ ਸਾਡੇ ਬਾ
ਹੈਲੋ। ਹੈਲੋ।
ਹੈਲੋ-ਹੈਲੋ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਬੋਲੋ।
ਮੈਂ ਕਹਿ ਰੀ ਸੀ ਕਿ ਸਾਡੇ ਵੀ ਮੌਸਮ ਮਤਲਬ ਠੀਕ ਐ। ਹਵਾ ਵਗੈਰਾ ਚੱਲਦੀ ਪਈ ਐ।
ਅੱਛਾ ਜੀ।
ਹਾਂਜੀ।
ਨਈ ਕਾ ਗਰਮੀ ਦਾ ਗਰਮੀ ਸ਼ਾਮ ਨੂੰ ਬੋਤ ਜਾਦਾ ਗਰਮੀ ਹੋ ਜਾਂਦੀ ਐ। ਏਸਲੇ ਤੇ ਠੀਕ ਲੱਗ ਰਿਹਾ। ਬਟ ਸ਼ਾਮੀ ਬੋਤ ਜਾਦਾ ਗਰਮੀ ਲੱਗਦੀ ਬੋਤ ਜਾਦਾ ਗਰਮੀ ਲਗਦੀ ਸ਼ਾਮ
ਜੀ, ਸ਼ਾਮੀ ਤੇ ਬਰਦਾਸ਼ਤ ਈ ਨੀ ਹੁੰਦੀ।
ਸ਼ਾਮ ਨੂ ਤਾਂ ਬਹੁਤ ਜਾਦਾਤਰ।
ਇਥੇ ਬੀ ਨੀ ਰਿਹਾ ਗੰਨਾ। ਐਤਕੀ ਤੇ ਜੂਨ ਦੇ ਵਿੱਚ ਤੇ ਪੂਰਾ ਸੀਗਾ ਬਿੱਲ ਆਏਗਾ-ਆਏਗਾ ਬਟ ਉਹ ਬਿੱਲ ਹੀ ਨੀ ਪਿੱਛੋ ਈ ਨੀ ਆ ਰਹੇ ਉਹ ਹੜਤਾਲ ਦੇ ਚਲਦੇ ਪਏ ਸੀ।
ਅੱਛਾ-ਅੱਛਾ।
ਹ ਹਾਂਜੀ ਫੇਰ ਐਤਕੀ ਸਾਡਾ ਬਿੱਲ ਨੀ ਐ, ਨੀ ਤੇ ਅਸੀਂ ਬੜੀ ਕੰਜੂਸੀ ਨਾਲ ਏ ਸੀ ਚਲਾਇਆ ਇਸ ਵਾਰ।
ਆਂ ਹਾਂ, ਯਾਰ ਗਰਮੀਆਂ ਦੇ ਵਿੱਚ ਯਾਰ ਦੋ ਕ ਦੋ ਕੁ ਬਿੱਲ ਤੇ ਆਨਾ ਹੀ ਹੁੰਦੇ ਆ। ਨਹੀਂ ਸਾਡੇ ਕੋਈ ਬਿੱਲ ਨੀ ਆ ਜੀਰੋ ਈ ਆਇਆ ਸਾਡੇ ਵੀ।
ਅੱਛਾ।
ਹਾਂਜੀ ਅਸੀਂ ਰਾਤ ਦਿਨ ਮ ਏ ਸੀ ਸਾਡਾ ਚੱਲਦਾ, ਨੀਚੇ ਵੀ ਚੱਲਦਾ, ਉੱਪਰ ਵੀ ਚੱਲਦਾ ਏ ਸੀ।
ਅੱਛਾ-ਅੱਛਾ ਜੀ।
ਸਾਡਾ ਵੀ ਬਿੱਲ ਨੀ ਆਇਆ ਹੈਗਾ ਕੋਈ ਵੀ। ਮਤਲਬ ਕੋਈ, ਜੀਰੋ ਈ ਲਿਖਿਆ ਆ ਰਿਹਾ ਵੈ। ਇੱਕ ਆ ਇੱਕ ਤੇ ਆਇਆ ਤਿੰਨ ਸੌ ਰੁਪਇਆ ਆਇਆ ਵੈ। ਦੋ ਮੀਟਰ ਲੱਗੇ ਦੇ ਨੇ, ਇੱਕ ਉੱਪਰ ਇੱਕ ਨੀਚੇ, ਇੱਕ ਮੀਟਰ ਤੇ ਤਿੰਨ ਸੌ ਰੁਪਇਆ ਤਿੰਨ ਸੌ ਰੁਪਇਆ ਆਇਆ ਵੈ।
ਅੱਛਾ ਸ ਸਾਡੇ ਇੱਕੋ ਈ ਮੀਟਰ ਏ ਔਰ ਇੱਕ ਈ ਏਸੀ ਐ।
ਅੱਛਾ ਅ
ਤੇ ਫਿਰ ਆਂ। ਕਈਆਂ ਦੇ ਦੋ ਮੀਟਰ ਹੋਨ ਨਾ ਫੇਰ ਫੇਸ ਵੀ ਚੇਂਜ ਕਰ ਲੈਂਦੇ ਨੇ, ਕਿ ਇੱਕ ਚ
ਹਾਂਜੀ ਫੇਸ ਵੀ ਓਈਯੋ, ਅਸੀਂ ਫੇਸ ਚੇਂਜ ਕਰ ਲੈਂਦੇ ਨਾ। ਪੰਦਰਾਂ ਦਿਨ ਇੱਕ ਫੇਜ਼ ਤੇ ਕਰਦੇ ਆ ਪੰਦਰਾਂ ਦਿਨ ਦੂਸਰੇ ਫੇਜ਼ ਤੇ ਕਰ ਦਿਤਾ।
ਹਾਂਜੀ-ਹਾਂਜੀ। ਪਰ ਅਸੀਂ ਇੱਕੋ ਈ ਚ ਨਾ ਫਿਰ ਸਾਨੂੰ ਇੱਕੋ ਤੇ ਹੀ ਦਿੱਕਤ ਹੋ ਜਾਂਦੀ, ਫੇਰ ਅਸੀਂ ਹੁੰ, ਹੋਰ। ਕਿਤੇ ਘੁੰਮਣ ਨੀ ਗਏ? ਐਤਕੀ ਤੁਸੀਂ ਗਰਮੀਆਂ ਚ।
ਗਰਮੀਆਂ ਚ ਨਈ, ਐਤਕੀ ਐਸ ਵਾਰ ਕਿਤੇ ਨੀ ਗਏ ਇੱਕ ਦਿਨ ਲਈ ਗਏ ਸੀ ਘੁੰਮਣ। ਹਿਮਾਚਲ ਗਏ ਸੀ ਇੱਕ ਦਿਨ ਵਾਸਤੇ।
ਅੱਛਾ ਇੱਕ ਦਿਨ ਬਸ, ਅੱਛਾ ਉੱਥੇ ਫੇਰ ਕਿੱਥੇ-ਕਿੱਥੇ ਘੁੰਮੇ।
ਉੱਥੇ ਇੱਕੋ ਜਗ੍ਹਾ ਤੇ ਈ ਗਏ ਬਸ ਘੁੰਮਣ। ਹਿਮਾਚਲ ਚ, ਪਠਾਨਕੋਟ ਤੋਂ ਅੱਗੇ, ਨੂਰਪੁਰ ਸਾਈਡ ਉਸ ਤੋ ਅ ਅਗੇ ਥੋੜਾ ਬਨੇਰਾ ਹਾਂਜੀ।
ਉੱਥੇ ਤੇ ਮਤਲਬ ਅੱਛਾ ਲੱਗਦਾ ਉੱਥੇ ਗਰਮੀ ਸੀ ਮੌਸਮ ਠੰਡਾ-ਠੰਡਾ ਈ ਸੀ।
ਸ਼ਾਮ, ਸ਼ਾਮ। ਤੇ ਸਵੇਰ ਦੀ ਠੰਡ ਹੈਗੀ। ਮਤਲਬ ਦੁਪਹਿਰੇ ਤਾਂ ਪੂਰੀ ਫੁੱਲ ਗਰਮੀ ਐ ਇੱਧਰ ਵਾਂਗਣ
ਅੱਛਾ-ਅੱਛਾ ਠੀਕ ਐ। ਵੈਸੇ ਵੀ ਪਹਾੜਾਂ ਵਿੱਚ ਜਾਓ ਤੇ ਬੜਾ ਵਧੀਆ ਲੱਗਦਾ।
ਹਾਂਜੀ ਗਰਮੀ ਤੇ ਉੱਧਰ ਵੀ ਬਹੁਤ ਹੋ ਪਈ ਹੁਣ ਕਿਉਂਕਿ ਵਹੀਕਲਸ ਬਹੁਤ ਜਾਂਦੇ ਉੱਧਰ ਕਾਫ਼ੀ ਲੋਕ ਜਾਣ ਲੱਗ ਗਏ ਉਹਦੇ ਕਰਕੇ ਉੱਧਰ ਵੀ ਬੜੀ ਗਰਮੀ ਹੋ ਗਈ
ਹਾਂ ਪੋਲਿਊਸ਼ਨ ਵੀ ਹੋ ਜਾਂਦਾ ਨਾ ਜ਼ਿਆਦਾ ਮਤਲਬ
ਹਾਂਜੀ
ਹਾਂ ਉਹਦੇ ਨਾਲ ਫੇਰ ਗਰਮੀ ਹੋ ਜਾਂਦੀ ਸੀ ਨਹੀਂ ਤੇ ਲੋਕੀ ਮਤਲਬ ਗਰਮੀ ਤੋਂ ਛੁਟਕਾਰਾ ਪਾਉਣ ਲਈ ਉੱਧਰਲੀ ਸਾਈਡ ਹੀ ਜਾਂਦੇ ਨੇ
ਹਾਂਜੀ ਹੁਣ ਤੇ ਸਭ ਲੋਕ ਸ਼੍ਰੀਨਗਰ ਜਾ ਰਹੇ ਕਸ਼ਮੀਰ ਸ਼੍ਰੀਨਗਰ
ਹਮ ਇਸ ਵਾਰ ਅਸੀ ਵੀ ਅਸੀਂ ਵੀ ਜਾਣਾ ਸੀ ਕਸ਼ਮੀਰ ਫਿਰ ਗਏ ਨੀ ਸਾਡਾ ਪਲੈਨ ਹੀ ਨਹੀਂ ਬਣਿਆ ਛੋਟਾ ਹੈ ਨਾ ਸਾਡਾ
ਅੱ ਹਾਂਜੀ ਹਾਂਜੀ
ਤਾਂ ਕਰਕੇ
ਛੋਟੇ ਬੱਚੇ ਨਾਲ ਥੋੜਾ ਦਿੱਕਤ ਹੋ ਜਾਂਦੀ ਹੈ ਥੋੜੇ ਬੱਚਾ ਆਪਣੇ ਆਪ ਤੇ ਹੋ ਜਾੇ ਨਾ ਫੇਰ ਬੰਦਾ ਜਿੱਧਰ ਮਰਜ਼ੀ ਜਾ ਸਕਦਾ।
ਹਾਂਜੀ ਹਾਂਜੀ ਜਦੋਂ ਬੱਚਾ ਖਾਣ-ਪੀਣ ਵਾਲ ਆ ਜਏ ਨਾ, ਐਨ ਛੋਟਾ ਹੀ ਹਲੇ ਖਾਣ ਫਿਰ ਇਹਨਾਂ ਦਾ। ਸੰਮਨ ਨੀ ਆਂਦੀ ਕੀ। ਖਵਾਈਏ ਰਸਤੇ ਵਿੱਚ, ਕਿਉਂਕਿ ਸਾਰੀਆਂ ਚੀਜ਼ਾਂ ਤੇ ਅਸੀਂ ਇਹਨਾਂ ਨੂੰ ਖਵਾ ਵੀ ਨਹੀਂ ਸਕਦੇ।
ਹਾਂ ਜੀ ਹਾਂ
ਹਮੱਮ, ਫੇਰ ਦਿੱਕਤ ਹੋ ਜਾਂਦੀ। ਏ ਲੈ ਪਾਂਣੀ ਪੀ ਲੈ, ਹੋਰ ਤੁਹਾਡੇ ਕਿੰਨੇ ਬੇਟੇ ਨੇ?
ਮੇਰੇ ਦੋ ਬੇਟੇ, ਬੇਟੇ-ਬੇਟੇ ਦੋ।
ਅੱਛਾ ਦੋ ਬੇਟੇ ਨੇ, ਵੱਡੇ ਹੋਨੇ ਨਾ?
ਹਾਂਜੀ ਹਾਂਜੀ
ਅੱਛਾ ਠੀਕ
ਇੱਕ ਬਸੁ ਹਣ ਨਹਾ ਕੇ ਨਿਕਲਿਆ ਬਾਹਰ ਬਸ ਉਹਦਾ ਨਾਸ਼ਤਾ ਬਣਾਣਾ ਹੁਣ
ਅੱਛਾ ਕੋਲੇਜ ਵਗੈਰਾ ਜਾਂਦੇ ਹੋਣੇ
ਹਾਂਜੀ ਨਹੀਂ ਵੱਡਾ ਬੇਟਾ ਪਾਪਾ ਦੇ ਨਾਲ ਹੀ ਜਾਂਦਾ ਜੋਬ ਤੇ ਤੇ ਕੰਮ ਤੇ ਜਾਂਦਾ ਆਪਣੀ ਦੁਕਾਨ ਤੇ ਤੇ ਛੋਟਾ ਅੰਮ੍ਰਿਤਸਰ ਜਾਂਦਾ ਪੜ੍ਹਨ
ਅੱਛਾ ਅੱਛਾ ਅੱਛਾ ਠੀਕ
ਹੋ
ਹਾਂ ਜਦੋਂ ਵੱਡੇ ਬੱਚੇ ਹੋ ਜਾਣ, ਫਿਰ ਉਹਨਾਂ ਦੀ ਵੀ ਜਾਦਾ ਟੈਨਸ਼ਨ ਹੁੰਦੀ ਏ।
ਹਾਂਜੀ-ਹਾਂਜੀ।
ਹਾਂਜੀ।
ਹਾਂ
ਹੋਰ?
ਹੋ ਹਾਂਜੀ-ਹਾਂਜੀ ਸਭ ਵਧੀਆ ਠੀਕ-ਠਾਕ ਤੁਸੀਂ ਸੁਣਾਓ, ਤੁਸੀਂ ਠੀਕ ਠਾਕ ਵਧੀਆ?
ਬਸ, ਵਧੀਆ ਠੀਕ ਐ। ਹੱਲੇ। ਹੋਰ, ਬਸ ਵਧੀਆ। ਬਸ ਹੁਣ ਅ, ਕਾਕਾ ਰੋਂਦਾ ਪਿਆ ਹੁਣ ਉਹਨੂੰ ਮੈਂ ਸਵਾਵਾਂਗੀ।
ਹਾਂਜੀ-ਹਾਂਜੀ।
ਹਾਂਜੁ
ਚਲੋ
ਤੁਸੀ ਵੀ।
ਹਾਂਜੀ, ਚਲੋ ਠੀਕ ਐ ਜੀ ਸਾਸਰੀ ਕਾਲ ਜੀ ਸਾਸਰੀ ਕਾਲ-ਸਾਸਰੀ ਕਾਲ। ਹਾਂਜੀ ਫੇਰ ਸਤਸ਼੍ਰੀਅਕਾਲ।